ਸਤਿ ਸ਼੍ਰੀ ਕਾਲ
ਸਤਿ ਸ਼੍ਰੀ ਅਕਾਲ ਜੀ ਕਿਵੇਂ ਔਂ?
ਵਧੀਆ ਜੀ, ਤੁਸੀਂ ਦੱਸੋ।
ਵਧੀਆ ਜੀਵੇ
ਹੋਰ ਦੱਸੋ ਕੀ ਕਰਦੇ ਹੋ ਤੁਸੀਂ
ਮੈਂ ਬਸ
ਹੈਲੋ ਹਾਂਜੀ ਹੋਰ ਦੱਸੋ ਕੀ ਕਰਦੇ ਹੋ ਤੁਸੀਂ ਘਰ ਪਰਿਵਾਰ ਸਾਰੇ ਠੀਕ ਆ।
ਹਾਂਜੀ ਠੀਕ ਆ ਜੀ ਸੁਣਾ ਠੀਕ ਆ ਸਾਰੇ
ਹਾਂਜੀ-ਹਾਂਜੀ ਸਾਰੇ ਵਧੀਆ ਤੁਸੀਂ ਦੱਸੋ ਬਸ
ਹਾਂਜੀ ਆਪਾਂ ਅੱਜ ਆਪਣੀ ਅ ਦਿਨ ਦੀ ਰੂਟੀਨ ਬਾਰੇ ਗੱਲ ਕਰੀਏ।
ਹਾਂਜੀ-ਹਾਂਜੀ ਦੱਸੋ ਤੁਸੀਂ ਦੱਸੋ ਪਹਿਲਾਂ ਆਪਦੇ ਦਿਨ ਦੇ ਵਿੱਚ ਤੁਸੀਂ ਕੀ-ਕੀ ਕਰਦੇ ਹੋ। ਕਿਵੇਂ ਆਪਦੇ ਟਾਈਮ ਨੂੰ ਮਤਲਬ ਕਿ ਕੇੜੀਆਂ-ਕੇੜੀਆਂ ਚੀਜ਼ਾਂ ਨੂੰ ਕਿੰਨਾ-ਕਿੰਨਾ ਟਾਈਮ ਦਿੰਨੇ ਆ।
ਹਾਂਜੀ ਮੈਂ ਮੈਂ ਤੇ ਤ ਛੁੱਟੀਆਂ 'ਚ ਮੇਰਾ ਸਾਰਾ ਖ਼ਰਾਬ ਹੋਇਆ ਪਿਆ ਟਾਈਮ ਮਤਲਬ ਮੈਂ ਜਿੰਨਾ ਸੋਚਦੀ ਸੀ ਵੀ ਛੁੱਟੀਆਂ 'ਚ ਜਾਦਾ ਕਰੂੰਗੀ। ਓਨਾ ਹੀ ਮੇਰਾ ਨਾ ਮਤਲਬ ਟਾਈਮ ਮੈਂ ਖ਼ਰਾਬ ਕਰ ਰਈ ਆਂ ਪਹਿਲਾਂ ਤਾਂ ਸਵੇਰੇ ਉੱਠਦੀ ਰੇਟ ਆ ਰੂਟੀਨ ਮੇਰੀ ਮਤਲਬ ਛੱਟੀਆਂ ਦੀ ਏਦਾਂ ਦੀ ਆ ਓਦਾਂ ਚਲੋ ਜਦੋਂ ਨਈ ਛੁੱਟੀਆਂ ਹੁੰਦੀਆਂ ਉਦੋਂ ਤਾਂ ਆਪਣੇ ਤੋਂ ਕਾਰਨ ਹੁੰਦਾ ਵੀ ਆਪਾਂ ਛੇ ਉਠਣਾ ਪਰ ਛੁੱਟੀਆਂ 'ਚ ਬੰਦਾ ਬੰਦੇ ਨੂੰ ਕੋਈ ਫਿਕਰ ਈ ਨਈ ਹੁੰਦੀ ਵੀ ਕ ਚਲ ਕੀ ਕਰਨਾ ਛੇਤੀ ਉੱਠ ਕੇ ਹਨਾ ਆਪਾਂ ਆਰਾਮ ਨਾਲ ਨੀਂਦ ਪੂਰੀ ਕਰੀਏ। ਏਦਾਂ ਮੈਂ ਆਰਾਮ ਨਾਲ ਜਦੋਂ ਮੇਰੀ ਜਾਗ ਖੋਲਦੀ ਮੈਂ ਓਦੋਂ ਹੀ ਉੱਠਦੀ ਹਾਂ। ਫਿਰ ਉੱਠ ਕੇ ਚਲੋ ਬੰਦਾ ਆਪਣਾ ਨਹਾ ਧੋ ਲੈਂਦਾ ਹਨਾ। ਫਿਰ ਮੈਂ-ਮੈਂ ਇੰਨਾ ਰੱਖ ਦੇਖਿਆ ਵੀ ਜੋ ਮਰਜ਼ੀ ਆ ਜਦੋਂ ਵੀ ਉੱਠਾ ਪਰ ਮੈਂ ਪਾਠ ਜ਼ਰੂਰ ਕਰਨਾ ਨਾਣ ਧੋਣ ਤੋਂ ਬਾਦ ਇਨਾ ਮੇਰੀ ਇਹੀ ਕੋਸ਼ਿਸ਼ ਹੁੰਦੀ ਕਿ ਮੈਂ ਇਨੂੰ ਮਿਸ ਨਾ ਕਰਨੀ।
ਠੀਕ ਐ ਜੀ।
ਹਾਂਜੀ ਫਿਰ ਇਸ ਤੋਂ ਬਾਦ ਮੈਂ ਆਪਣਾ ਰੋਟੀ ਵੀ ਵਗੈਰਾ ਖਾਂਨੀ ਚਾਹ ਵਗੈਰਾ ਪੀ ਲੈਂਣੀ ਆਂ ਫਿਰ ਮੈਂ ਹ ਆਂ
ਮੈਨੂੰ ਲੱਗਦਾ ਤੁਸੀਂ ਦਿਨ ਚਾਹ ਬੋਤ ਵਾਰੀ ਖਿੱਚਦੇ ਹੋ ਨਾ।
ਨਈ ਨਈ ਸਵੇਰੇ ਤੇ ਸ਼ਾਮੀ ਪੀਣੀ ਬਸ
ਅੱਛਾ-ਅੱਛਾ
ਹਾਂਜੀ ਤੁਸੀ ਕੀ ਦੱਸੋ ਆਪਣੀ ਸਵੇਰ ਦੀ ਰਟੀਨ ਕਿਹੋ ਜਿਹੀ ਹੁੰਦੀ ਆ।
ਮੈਂ ਦੇਖੋ ਸਵੇਰੇ ਹਨਾ ਸਵੇਰੇ ਜਲਦੀ ਵੈਸੇ ਤਾਂ ਮੈਂ ਪੰਜ ਵਜੇ ਉੱਠਣ ਦੀ ਕੋਸ਼ਿਸ਼ ਕਰਦੀ ਹੁੰਨੀ ਆਂ ਵੀ ਪੰਜ ਵਜੇ ਜਲਦੀ ਉੱਠ ਜਾਂ। ਪਰ ਮੈਂ ਤੋ ਯਾਰ ਨਾ ਉੱ ਉਠਿਆ ਨਈ ਜਾਂਦਾ ਕਿਉਂਕਿ ਰਾਤ ਨੂੰ ਮੈਂ ਨਾ ਥੋੜਾ ਟੈਮ ਨਾਲ ਮਤਲਬ ਕਿ ਸ ਟੈਮ ਨਾਲ ਨਈ ਕੈ ਸਕਦੇ ਆਪਾਂ ਥੋੜਾ ਮਤਲਬ ਕਿ ਲੇਟ ਸੌਣੀ ਆਂ ਹਨਾ। ਜਿਦੇ ਕਰਕੇ ਮੈਂ ਸਵੇਰੇ ਜਲਦੀ ਨੀ ਉੱਠ ਠਿਆਰ ਨਾਲ ਮੇਰੇ ਤੋਂ ਵੈਸੇ ਮੰਮੀ ਮੈਨੂੰ ਬੋਤ ਵਾਰੀ ਉਠਾਉਂਦੇ ਆ ਹਨਾ ਸਵੇਰੇ ਪੰਜ ਵਜੇ ਵੀ ਉੱਠ ਜਾ ਮੈਨੂੰ ਐਂ ਹੁੰਦਾ ਚਲ ਯਾਰ ਥੋੜਾ ਟਾਈਮ ਹੋਰ ਸੌ ਜਾਂ ਹਨਾ। ਫਿਰ ਮੈਂ ਛੇ ਵਜੇ ਉੱਠਦੀ ਹਾਂ ਸਭ ਤੋਂ ਪੈਲਾਂ ਉੱਠ ਕੇ ਪੈਲਾਂ ਮੈਂ ਮਤਲਬ ਕਿ ਮੂੰਹ ਹੱਥ ਧੋਨੀ ਆਂ ਹਨਾ ਮੂੰਹ ਹੱਥ ਧੋ ਕੇ ਇਸ ਤੋਂ ਬਾਦ ਠੰਡਾ-ਠੰਡਾ ਪਾਣੀ ਪੀਣੀ ਆਂ। ਫੇਰ, ਫੇਰ ਮਤਲਬ ਕਿ ਆਪਦੇ ਹਸਬੈਂਡ ਆਪਦੇ ਘਰ ਵਾਲੇ ਨੂੰ ਪਾਣੀ ਫੜਾਉਂਨੀ ਆਂ ਹਨਾ। ਠੰਡਾ ਠੰਡਾ ਪੀਣ ਵਾਸਤੇ ਵੀ ਵੀ ਤੁਸੀ ਵੀ ਜਲਦੀ ਉੱਠ ਜਓ ਪਰ ਓ ਉੱਠਦੇ ਪਤਾ ਦਸ ਵਜੇ ਤੋਂ ਪੇਲਾਂ ਨੀ ਉੱਠਦੇ ਗੇ।
ਓਨਾਂ ਨੂੰ ਵੀ ਛੁੱਟੀਆਂ ਐਂ।
ਨੀ ਨੀ ਕੰਮ ਤੇ ਓਨਾਂ ਨੇ ਦਸ ਵਜੇ ਜਾਣਾ ਹੁੰਦਾ, ਤਾਂ ਕਰ ਕੇ ਫੇਰ ਓ ਦਸ ਵਜੇ ਤੋਂ ਪੈਲਾਂ ਉੱਠਦੇ ਨੀ ਗੇ। ਫੇਰ ਮੈਨੂੰ ਐਵੇਂ ਹੁੰਦਾ ਸਵੇਰੇ ਮੈਂ ਜਦੋਂ ਉੱਠਗੀ ਆਂ ਫੇਰ ਏਸ ਤੋਂ ਪੇ ਬਾਦ ਮੈਂ ਫਰੂਟ ਖਾਣਾ ਹੁੰਦਾ। ਪਾਣੀ ਪੀਨ ਤੋਂ ਬਾਦ ਏਕ ਫਲ ਖਾ ਕੇ ਨਾ ਸੇਬ ਖਾਣਾ ਹੁੰਦਾ। ਵੈਸੇ ਮੇਰੇ ਚ ਨਾ ਖੂਨ ਬੋਤ ਜਾਦਾ ਘੱਟ ਆ, ਓਦੇ ਕਰਕੇ ਮੈਂ ਮਤਲ ਕਿ ਸੇਬ ਡਾਕ ਨੇ ਕੇਆ ਵੀ ਸਵੇਰੇ ਉੱਠਣ ਸਾਰ ਨਿਰਨੇ ਕਾਲਜੇ ਖਾਣੇ ਆ। ਓ ਖਾ ਕੇ ਏਸ ਤੋਂ ਬਾਦ ਮੈਂ ਨਾਲ ਦੀ ਨਾਲ ਆਟਾ ਗੁੰਨਣਾ ਸਟਾਰਟ ਕਰ ਦੇਨੀ ਆਂ ਹਨਾ। ਆਟਾ ਗੁੰਨ ਕੇ ਬਾਦ ਵਿੱਚ ਮੈਂ ਰੋਟੀ ਬਣਾਉਨੀ ਆਂ। ਰੋਟੀ ਪੈਲਾਂ ਕਈ ਵਾਰ ਸਬ ਜੀ ਕਈ ਵਾਰ ਮੇਰੀ ਮੰਮੀ ਬਣਾ ਦੇਂਦੀ ਆ ਹਨਾ।
ਹਾਂਜੀ।
ਤੇ ਮੈਂ ਓਠ ਕੇ ਸਭ ਤੋਂ ਪੇਲਾਂ ਸਬਜੀ ਚੀਰਨੀ ਹੁੰਦੀ ਆ।
ਹਾਂਜੀ।
ਪੈਲਾਂ ਸਬਜੀ ਚੀਰ ਕੇ। ਏਸ ਤੋਂ ਬਾਦ ਮੈਨੂੰ ਐਵੇਂ ਹੁੰਦਾ ਯਾਰ ਕਿ ਹਨਾ ਸਬਜੀ ਨੂੰ ਤੜਕਾ ਵਗੈਰਾ ਲਾ ਦੋ। ਨਾਲ ਦੀ ਨਾਲ ਫੇਰ ਮੈਂ ਸਬਜੀ ਤੋਂ ਬਾਦ ਨਾਲ ਦੀ ਨਾਲ ਆਟਾ ਗੁਨ ਲੈਨੀ ਆਂ ਹੈਨਾ। ਆਟਾ ਗੁੰਨ ਕੇ ਰੋਟੀ ਬਣਾਉਨੀ ਆ ਮੰਮੀ ਹੋਰੀ ਕਿਉਂਕਿ ਸ਼ਾਮ ਟੈਮ ਨਾਲ ਸ਼ੇਪਾ ਸਾਡੇ ਪੰਜ ਵਜੇ ਤੱਕ ਯਾਰ ਓ ਕੰਮ ਤੇ ਝੋਨਾ ਲਾਉਣ ਜਾ ਵੜਦੇ ਆ ਹਨਾ। ਫਿਰ ਮੈਨੂੰ ਐਵੇਂ ਹੁੰਦਾ ਕਿ ਓਨਾਂ ਦੀ ਰੋਟੀ ਲੈਣ ਵੀ ਆਉਣਾ ਹੁੰਦਾ ਹਨਾ ਸਾਰੇਆਂ ਨੇ।
ਹੂੰ। ਏ ਤਾਂ ਹੈ।
ਫੇਰ ਓਨਾ ਦੀ ਰੋਟੀ ਲੈਣ ਆਉਂਦੇ ਆ ਦਸ ਦੁਸ ਵਜੇ। ਫੇਰ ਮੈਂ ਸਬਜੀ ਪਾਣੀ ਬਣਾ ਕੇ ਰੋਟੀ ਰੂਟੀ ਓਨਾਂ ਦੀ ਡੱਬੇ ਵਿੱਚ ਪਾ ਕੇ ਏਸ ਤੋਂ ਬਾਦ ਅਚਾਰ ਵਗੈਰਾ ਵੀ ਪਾਉਨੀ। ਕਈ ਵਾਰ ਤਾਂ ਵੈਸੇ ਮੈਂ ਚਟਨੀ ਵੀ ਬਣਾ ਲੈਂਨੀ ਆਂ ਹਨਾ ਕਿਉਂਕਿ ਚਟਨੀ ਥੋਨੂੰ ਪਤਾ ਪੰਜਾਬ ਵਾਲੇ ਲੋਕ
ਹਾਂ ਸੱਚੀ, ਮੈਨੂੰ ਵੀ ਬੋ ਪਸੰਦ ਆ। ਕਾਦੀ ਬਣਾਉਨੇ ਹੁੰਨੇ ਤੁਸੀ?
ਅਸੀ ਸਾਵਤੀਆਂ ਲਾਲ ਮਿਰਚਾਂ ਦੇ ਚੁੱਬੜਾਂ ਦੀ।
ਅੱਛਾ ਜੀ।
ਵੈਸੇ ਮੈਨੂੰ ਤਾਂ ਕੱਲੀਆਂ ਸਾਬਤੀਆਂ ਲਾਲ ਮਿਰਚਾਂ ਦੀ ਚਟਨੀ ਜਾਦਾ ਪਸੰਦ ਐ ਕਿਉਂਕਿ ਮੈਂ ਸਭ ਤੋਂ ਵੱਧ ਓਹੀ ਖਾਨੀ ਪਰ ਮੈਨੂੰ ਕੌੜੀਆਂ ਵੀ ਬੋਤ ਘੱਟ ਲੱਗਦੀਆ ਓਹ। ਹੁੰਦੀਆਂ ਤਾਂ ਬੋਤ ਕੌੜੀਆਂ।
ਓਚ ਪਾਂਦੇ ਕੀ ਕੀ ਆਂ ਤੁਸੀ?
ਅਸੀ ਓਦੇ ਵੇਚ ਮਤਲਬ ਕਿ ਪੈਲਾਂ ਤਾਂ ਅਸੀ ਯਾਰ ਹਨਾ ਕੱਲੇ ਨੂਣ ਨੂਣ ਤੇ ਥੋੜਾ ਜਾ ਪਾਣੀ ਪਾ ਕੇ ਕੂੰਡੇ ਵਿੱਚ ਓਨੂੰ ਕੁੱਟ ਦੇਆ ਹੈਨਾ ਜਿੰਨਾ ਟਾਈਮ ਮਤਲਬ ਕਿ ਓਦੇ ਪੀ ਣੀ ਹੋਣਾ ਮਰਦੇ ਜਦੋਂ ਓਦੇ ਵਿੱਚ ਬੀ ਪੂਰੇ ਐਵੇਂ ਹੋ ਜਾਂਦੇ ਹੈਗੇ।
ਨੂਣ ਕੀ ਹੁੰਦਾ?
ਹਾਂਜੀ।
ਨੂਣ ਕੀ ਹੁੰਦਾ ਐ?
ਨਮਕ ਮਤਲਬ।
ਅੱਛਾ ਲੂਣ।
ਲੂਣ ਨੀ ਹੁੰਦਾ ਲੱਲੇ ਨਾਲ ਨੀ ਹੁੰਦਾ। ਨਨ ਨੰਨੇ ਨਾਲ ਨਮਕ ਲੂਣ ਹੁੰਦਾ ਲੱਲੇ ਨਾਲ।
ਨਹੀਂ
ਅਸੀਂ ਤਾਂ ਲੂਣ ਈ ਕਈਦਾ।
ਠੀਕ ਹੈ ਠੀਕ ਹੈ ਫੇਰ ਅ ਅਸੀਂ ਨਾ ਪਤਾ ਕੀ ਕਰਦੇ ਆ ਕੂਡਾ ਘੋਟਾ ਲੈ ਕੇ, ਉਹਦੇ ਵਿੱਚ ਪਾਉਂਨੇ ਆ ਗੇ। ਪਹਿਲਾਂ ਮਿਰਚਾਂ ਪਾਉਂਨੇ ਆ ਸਾਵਤੀਆਂ ਧੋ ਕੇ, ਇਸ ਤੋਂ ਬਾਅਦ ਥੋੜਾ ਜਾ ਉਹਦੇ ਵਿੱਚ ਅਸੀਂ ਨੂਣ ਪਾਉਂਨੇ ਆ, ਨੂਣ ਪਾਉਣ ਤੋਂ ਬਾਅਦ ਥੋੜਾ ਵੈਸੇ ਨਾ ਥੋੜਾ ਚਮਚਿਆਂ ਨਾਲ ਥੋੜਾ-ਥੋੜਾ ਪਾਣੀ ਪਾਈ ਦਾ। ਕਿ ਥੋੜੀਆਂ ਗਿੱਲੀਆਂ ਹੋ ਜਾਣ ਮਿਰਚਾਂ। ਵੀ ਜਿਹੜੀਆਂ ਕ ਨਾ ਯਾਰ ਉਹ, ਮਤਲਬ ਕਿ ਗਿੱਲੀਆਂ ਹੋ ਕੇ ਨਾ ਵਧੀਆ ਕੁੱਟੀਆਂ ਜਾਂਦੀਆਂ ਮ ਜਿਆਦਾ ਫੇਰ ਟਾਈਮ ਨੀ ਲੱਗਦੀਆਂ।
ਹਾਂ-ਹਾਂ, ਹਾਂ ਜਦੋਂ ਫਿਰ ਉਹਨਾਂ ਦੇ ਬੀ ਵਗੈਰਾ ਪੀਸ ਜਾਂਦੇ ਆ ਵਧੀਆ ਫਿਰ ਉਹਦੇ ਵਿੱਚ ਥੋੜਾ ਜਿਹਾ ਥੋੜਾ-ਥੋੜਾ ਚਮਚ ਨਾਲ ਮਤਲਬ ਕਿ ਪਾਣੀ ਪਾਉਂਦੇ ਹਾਂ ਲਗਭਗ ਇੱਕ ਚਮਚ। ਇੱਕ ਚਮਚ ਨਾ ਮਤਲਬ ਕਿ ਜਿਆਦਾ ਉਹ ਐਵੇਂ ਨੀ ਹੁੰਦਾ ਗਾ ਕਿ ਵੀ ਜਿਆਦਾ ਪਾਣੀ ਵੀ ਜ਼ਿਆਦਾ ਜਦੋਂ ਆਪਾਂ ਜ਼ਿਆਦਾ ਪਾਣੀ ਪਾ ਦਿੰਨੇ ਆ ਨਾ ਯਾਰ ਉਹ ਹੋਰ ਹੀ ਬਣ ਜਾਂਦੀ ਹੈਗੀ।
ਹੂੰ
ਉਹਦੇ ਕਰਕੇ ਫਿਰ ਸਵਾਦ ਵੀ ਘੱਟ ਆਂਦਾ ਫਿਰ ਜਦੋਂ ਸਾਰਾ ਕੁਛ ਹੋਇਆ ਪਾਇਆ ਜਾਂਦੇ ਉਹਦੇ ਵਿੱਚ ਇਸ ਤੋਂ ਬਾਅਦ ਅਸੀਂ ਐਂਡ ਤੇ ਪਾਉਂਨੇ ਆ ਉਹ 'ਚ ਲਸਣ। ਲਸਣ ਕੁੱਟ ਕੇ, ਹਾਂਜੀ ਲਸਣ ਕੁੱਟ ਕੇ ਉਹਦੇ ਵਿੱ ਚ ਬਾਅਦ ਵਿੱਚ ਅਸੀਂ ਕੁੱਟਦੇ ਹਾਂ ਚਿੱਬੜ ਵਗੈਰਾ ਕੁੱਟਦੇ ਆ ਗੇ। ਚੁਬੜਾ ਨੂੰ ਕੁੱਟ ਕੇ ਬਾਅਦ ਵਿੱਚ ਬਣਾਉਂਣੇ ਸੰਦੂਰ ਤੇ ਰੋਟੀਆਂ ਖਾਣ ਲਈ ਉਹਦੇ ਨਾਲ।
ਚਲੋ ਬਹੁਤ ਵਧੀਆ, ਚੁੱਬੜ ਮੈਂ ਤਾਂ ਪਹਿਲੀ ਵਾਰ ਸੁਣਿਆ ਵੀ ਪਤਾ ਨੀ ਕੀ ਹੁੰਦਾ ਆ।
ਕਿਵੇਂ
ਜੋ ਤੁਸੀਂ ਕਹਿ ਰਹੇ ਆ ਚੁੱਬੜ।
ਹਾਂਜੀ-ਹਾਂਜੀ।
ਮੈਂ ਕਿਆ ਮੈਂ ਤਾਂ ਇਹ ਵੀ ਤੁਹਾਡੇ ਕੋਲ ਸੁਣਿਆ ਪਤਾ ਨੀ।
ਕਿਉਂ ਤੁਸੀਂ ਚੁੱਬੜ ਵਗੈਰਾ ਦੀ ਚਟਨੀ ਨੀ ਖਾਂਦੇ?
ਨਹੀਂ ਅਸੀਂ ਤਾਂ ਬਸ ਪੁਦੀਨੇ ਦੀ ਚਟਨੀ ਬਣਾ ਲਈ ਦੀ, ਧਨੀਏ ਦੀ, ਅੰਬੀਆਂ ਦੀ ਏਦਾਂ ਬਸ। ਆਹੀ ਤਿੰਨ ਤਰ੍ਹਾਂ ਦੀਆਂ ਬਣਾਈ ਦੀਆਂ।
ਅੱਛਾ-ਅੱਛਾ ਉਸ ਤੋਂ ਚੁੱਬੜਾ ਵਗੈਰਾ ਪਾ ਕੇ ਪੂਰੀ ਮਤਲਬ ਕਿ ਐਵੇਂ ਸਵਾਦ ਨਾਲ ਖਾਂਨੇ ਆ ਬਾਦ ਚ ਤੜਕਾ-ਤੁੜਕਾ ਲਗਾ ਕੇ।
ਬਾਅਦ ਚੋਂ ਸਾਰਾ ਦਿਨ ਬਸ ਮੇਰਾ ਮੈਂ- ਸਵੇਰੇ ਤਾਂ ਮੇਰਾ ਅੱਠ-ਅੱਠ ਵਜੇ ਤੱਕ ਤਾਂ ਲਗਭਗ ਮੈਂ ਯਾਰ ਕੰਮ ਹੀ ਕਰਨੇ ਹੁੰਦੇ ਆ ਘਰ ਦੇ ਹਨਾ। ਇਸ ਤੋਂ ਬਾਅਦ ਮੈਂ ਅੱਠ ਉੱਠ ਨੌ ਵਜੇ ਨਹਾ ਧੋ ਕੇ ਫ੍ਰਰੀ ਹੋ ਕੇ
ਹਾਂਜੀ।
ਇਸ ਤੋਂ ਬਾਅਦ ਬਸ ਮੈਂ ਸਾਰਾ ਦਿਨ ਸੌਣਾ ਹੁੰਦਾ ਵਿਹਲੀ ਹੋ ਕੇ। ਕਿਉਂਕਿ ਘਰੇ ਕੋਈ ਹੁੰਦਾ ਨੀ ਗਾ, ਤਾਂ ਕਰਕੇ ਵਿਹਲੇ ਹੋ ਕੇ ਬੱਸ ਫੇਰ ਉਹ ਸ਼ਾਮ ਨੂੰ ਸ਼ਾਮ ਨੂੰ ਉੱਠਦੀ ਆਂ ਜਮਾਂ ਛੇ ਵਜੇ ਜਦੋਂ ਕੰਮ ਕਰਨੇ ਹੁੰਦੇ ਆ ਪਤਾ ਵੀ ਹੁਣ ਕੰਮ ਬਿਨਾਂ ਸਰਨਾ ਨੀ ਕਰਨੇ ਪੈਣੇ ਐ।
ਹੂੰ ਫਿਰ ਆਹੀ ਕਾਰਨ ਆ ਆਪਣਾ ਰਾਤ ਨੂੰ ਨੀਂਦ ਲੇਟ ਆਂਦੀ ਆ ਆਪਾਂ ਦੁਪਹਿਰੇ ਸੋ ਜਾਂਦੇ।
ਯਾਰ ਮੈਂ ਇੰਨੀ ਜਲਦੀ ਕੰਮ ਕਰ ਲੈਂਨੀ ਹ ਨਾ, ਮੈਂ ਸਹੀ ਦੱਸਾਂ ਮੈਂ ਸੱਤ ਵੱਜੇ ਨੂੰ ਰੋਟੀ ਰੋਟੀ ਬਣਾ ਦਿੰਨੀ ਆ ਸੱਤ ਵਜੇ ਦਿਨ ਰੋਟੀ ਪਾ ਟਿਫਨ ਵਿੱਚ ਪਾ ਦੇਨੀ ਆ ਬਣਾ ਕੇ। ਮੈਨੂੰ ਐਵੇਂ ਹੁੰਦਾ ਯਾਰ ਚੱਲ ਮੈਂ ਜਲਦੀ ਸੌ ਜੂਗੀ ਹਨਾ। ਪਰ ਸਾਰੇ ਲੇਟ ਅੱਠ, ਨੌ, ਦਸ ਵਜੇ ਰੋਟੀ ਖਾਂਦੇ ਆ ਗੇ। ਫੇਰ ਗਿਆਰਾਂ ਕ ਤਾਂ ਤੁਹਾਨੂੰ ਪਤਾ ਵੱਜ ਹੀ ਜਾਂਦੇ ਆਗੇ।
ਹੁੰ, ਇਹ ਤਾਂ ਹੈ।
ਤੁਸੀਂ ਦੱਸੋ ਦਿਨ ਵਿੱਚ ਕਿਵੇਂ ਮੈਂ ਸਾਰਾ ਦਿਨ ਦਾ ਟਾਈਮ ਤੁਹਾਨੂੰ ਦੱਸਦਾ ਵੀ ਮੈਂ ਸਾਰੇ ਦਿਨ ਵਿੱਚ ਆ ਸਮੇਂ ਆਹ ਕਰਦੀ ਆ, ਸਾਰਾ ਕੁਛ ਦੱਸਦਾ ਤੁਸੀਂ ਦੱਸੋ।
ਮੇਰਾ ਤਾਂ ਕੁਛ ਪੱਕਾ ਨੀ ਮੇਰਾ ਜੋ ਮਨ ਕਰਦਾ ਮੈਂ ਉਹ ਕਰ ਲੈਂਨੀ ਹਾਂ ਮੈਨੂੰ ਏਦਾਂ ਨੀ ਵੀ ਮੈਂ ਹਾਂ ਵਾਲਾ ਕੰਮ ਕਰਨਾ ਈ ਕਰਨਾ ਆ।
ਯਾਰ ਸਾਰਾ ਕੰਮ ਨਾ ਕਰ ਤਾਂ ਮੈਨੂੰ ਕਰਨਾ ਪੈਂਦਾ ਕਿਉਂਕਿ ਨਾ ਮੰਮੀ ਊਰੀ ਨਾ ਮੇਰੀ ਜਿਹੜੀ ਸੱਸ ਆ ਨਾ ਉਹ ਝੋਨੇ ਨੂੰ ਲੱਗੀ ਹੈਗੀ। ਸਹਰਾ ਵੀ ਹਨਾ ਫਿਰ ਤਹਾਨੂੰ ਪਤਾ ਜਦੋਂ ਬੰਦਾ ਸਹੁਰੇ ਪਰਿਵਾਰ ਚ ਜਾ ਉੇ ਨਾ ਥੋੜਾ ਚਝੱਕ ਕੇ ਰਹਿਣਾ ਪੈਂਦਾ ਹਨਾ।
ਹਾਂ ਇਹ ਤਾਂ ਹੈ ਉਹੋਂ ਤਾਂ ਫਿਰ ਜਿੰਮੇਵਾਰੀਆਂ ਪੈ ਜਾਂਦੀਆਂ।
ਹਾਂਜੀ-ਹਾਂਜੀ। ਵੈਸੇ ਯਾਰ ਮੈਂ ਟਾਈਮ ਦੀ ਵੈਸੇ ਨਾ ਸਹੀ ਦੱਸਾਂ ਤਾਂ ਮੈਂ ਟਾਈਮ ਦੀ ਪਹਿਲਾਂ ਬਹੁਤ ਕਦਰ ਕਰਦੀ ਸੀ। ਹਨਾ ਮੈਨੂੰ ਐਮ ਹੁੰਦਾ ਜੇਕਰ ਵੀ ਜੇ ਆਪਾਂ ਸਮੇਂ ਨੂੰ ਜਰੂਰੀ ਸਮਝਾਂਗੇ ਤਾਂ ਸਮੇਂ ਸਿਰ ਸਾਰਾ ਕੁਛ ਹੋ ਜਾਂਦਾ। ਪਰ ਜਦੋਂ ਆਪਣੇ ਹੱਥ ਚੋਂ ਸਮਾਂ ਲੰਘ ਗਿਆ ਜਾਂਦੇ ਨਾ ਬਾਲ ਤੋਂ ਆਪਾਂ ਪਛਤਾਉਂਦੇ ਹਾਂ ਵੀ ਯਾਰ ਉਦੋਂ ਸਮਾਂ ਸੀਗਾ ਸਾਡੇ ਕੋਲ। ਵੀ ਉਦੋਂ ਅਸੀਂ ਵਿਹਲੇ ਰਹੇ ਹੁਣ ਅਸੀਂ ਕੀ ਕਰੀਏ ਹਨਾ। ਪਰ ਹੁਣ ਮੈਂ ਨਾ ਹੁਣ ਮੈਂ ਸ ਸਾਰਾ ਦਿਨ ਮਤਲਬ ਕਿ ਸੁੱਤੀ ਰਹਿਣੀ ਆ ਮੇਰਾ ਸਾਰਾ ਸਮਾਂ ਨਾ ਸੌਣ ਚ ਹੀ ਲੰਘ ਜਾਂਦਾ ਵਾ।
ਹੂੰ, ਜਾਦਾ ਵੀ ਨਹੀਂ ਸੋਣਾ ਚਾਹੀਦਾ ਐ।
ਊ ਯਾਰ ਮੇਰਾ ਨਾ ਦੇਖੋ ਜੇਕਰ ਕਰੇ ਕੋਈ ਹੁੰਦਾ ਹਨਾ ਫੇਰ ਤਾਂ ਬੰਦਾ ਚੱਲ ਖੇਡ ਲਾਲਚ ਲੱਗ ਜਾਂਂਦਾ ਯਾਰ ਹਨਾ। ਵੀ ਚੱਲ ਦੋ ਜਾਣੇ ਆ ਕਰੇ ਗੱਪੇ ਮਾਰ ਲਏ ਹਨਾ ਗੱਲਾਂ ਕਰ ਲਈਆਂ। ਕਦੇ ਕੁਛ ਕਰ ਲਿਆ ਕਦੇ ਕੁਛ ਬਣਾ ਕੇ ਖਾ ਲਿਆ, ਪਰ ਜਦੋਂ ਕਰੇ ਬੰਦਾ ਕੱਲਾ ਹੁੰਦਾ। ਉਹਦੇ ਟਾਈਮ ਪਾਸ ਵੀ ਨੀ ਹੁੰਦਾ ਐ ਗਾ, ਉਦੋਂ ਸਾਰਾ ਦਿਨ ਲੰਘਦਾ ਹੀ ਨੀ ਬਸ ਬੰਦੇ ਨੂੰ ਐ ਹੁੰਦਾ ਫੇਰ ਯਾਰ ਕਰਨਾ ਵੀ ਕੀ ਚੱਲ ਸੋ ਜੀਏ।
ਹਾਂ, ਪਰ ਕਹਿੰਦੇ ਜੇ ਨੀਂਦ ਨਹੀਂ ਪੂਰੀ ਹੁੰਦੀ ਉਹ ਵੀ ਨੀ ਆਪਣੇ ਲਈ ਵਧੀਆ ਜੇ ਜ਼ਿਆਦਾ ਨੇ ਉਹ ਵੀ ਨੀ
ਹਾਂ, ਜੇਕਰ ਆਪਾਂ ਜਾਦਾ ਸੋਨੇ ਹਾਂ ਤਾਂ ਵੀ ਆਪਾਂ ਨੂੰ ਯਾਰ ਦਿੱਕਤ ਹੀ ਆ ਹਨਾ ਜੇ ਆਪਾਂ ਘੱਟ ਸੌਦੇ ਹ ਤਾਂ ਵੀ ਆਪਾਂ ਆਪਾਂ ਨੂੰ ਉਹ ਖ਼ਰਾਬੀ ਕਰਦੀ ਜ਼ਿਆਦਾ ਸੋਣਾ ਵੀ ਖ਼ਰਾਬ ਕਰਦਾ ਤੇ, ਕੱਟ ਸੋਣਾ ਵੀ ਖ਼ਰਾਬ ਹੀ ਕਰਦਾ ਵੈਸੇ ਤਾਂ।
ਹਾਂ ਦੋਨਾਂ ਦੇ ਨੁਕਸਾਨ ਆ ਇਹ ਤਾਂ ਸਾਨੂੰ ਨਾ ਬਸ ਅੱਠ ਘੰਟੇ ਨੀਂਦ ਪੂਰੀ ਲੈ ਲੋ।
ਹਾਂਜੀ-ਹਾਂਜੀ, ਇਹ ਤਾਂ ਹੈ ਚਲੋ ਠੀਕ ਆ ਮੈਂ ਨਾ ਤੁਹਾਨੂੰ ਕੱਲ ਫੋਨ ਲਗਾਵਾਂਗੀ ਠੀਕ ਐ। ਸਤਿ ਸ੍ਰੀ ਅਕਾਲ, ਜੀ ਸਤਿ ਸ੍ਰੀ ਅਕਾਲ ਜੀ ਠੀਕ ਐ ਜੀ।